ਹੈਲੋ ਸਾਸ਼੍ਰੀ ਕਾਲ ਜੀ।
ਸਾਸ਼੍ਰੀ ਕਾਲ ਜੀ, ਹੋਰ ਕਿਵੇਂ ਓ?
ਬੱਸ ਵਧੀਆ, ਤੂਸੀ ਸੁਨਾਓ?
ਬੱਸ ਵਧੀਆ ਕੀ ਕਰਦੇ ਸੀਗੇ?
ਕੁੱਛ ਨੀ ਬਸ ਬੈਠੀ ਸੀ।
ਅੱਛਾ ਹੀ, ਹੋ ਗਯਾ ਲੰਗਰ ਪਾਨੀ?
ਹਾਂਜੀ, ਬਸ ਲੰਗਰ ਪਾਨੀ ਹੋਏਆ, ਹੋ ਗਯਾ ਸੀ ਬਾਰ ਨਿਕਲੇ ਸੀ ਥੋੜਾ ਅੱਜ ਵੀਕਐਂਡ ਐ ਨਾ ਤਾਂ ਫ਼ਿਰ ਹੁੰਦੈ ਬ ਬਚੇਆਂ ਨਾਲ ਥੋੜਾ ਬਾਰ ਚਲੇ ਜਾਓ, ਹਸਬੈਂਡ ਨਾਲ ਬਾਰ ਚਲੇ ਜਾਓ ਸਵੇਰ ਦਾ ਅਪਨਾ ਪਲੈਨ-ਵਲੈਨ ਕਰ ਲੈਂਦੇ ਐ, ਨਿਕਲ ਜਾਂਦੇ ਐ।
ਨਈ-ਨਈ ਸਈ ਗਾੱਲ ਏ, ਵੀਕੈਂਡ ਜਿਸ ਦਿਨ ਹੁੰਦਾ ਤੇ ਉਸ ਦਿਨ ਥੋੜਾ ਲੱਗਦੈ ਹਾ ਨਾ ਰੈਸਟ ਥੋੜਾ ਅੱਛਾ ਲਗਦੈ, ਫੈਮਿਲੀ ਨਾਲ ਕੁੰਮ ਕੇ ਆਓ ਜਰਾ।
ਹਾਂਜੀ ਓਈ ਮੰਡੇ ਤੋਂ ਲੈ ਕੇ ਫਰਾਈਡੇ ਤਕ ਓਈ ਅਪਨੇ ਰੂਟੀਨ ਦੇ ਵਿੱਚ ਰਓ ਅਪਨੇ ਓਈ ਰੂਟੀਨ ਦੇ ਵਿੱਚ ਰੈ ਕੇ ਸਾਰੇ ਕੰਮ ਕਰਨੇ ਐ, ਬੱਚੇ ਫ੍ਰੀ ਹੋਂਦੇ ਥੋੜਾ ਹਸ ਬੈਂਡ ਫ੍ਰੀ ਹੁੰਦਾ ਤਾ ਉਸ ਟਾਇਮ ਹੁੰਦਾ ਐ ਕਿ ਥੋੜਾ ਕੁੱਛ ਚੇਂਜ ਕਰ ਲਿੱਤਾ ਜਾਏ ਅਪਨਾ ਰੂ ਟੀਨ ਚ
ਸਈ ਗਾੱਲ ਏ, ਰੂਟੀਨ ਕਿਸ ਏਨਾ ਅਪਨੇ ਬੱਚੇਆਂ ਨਾਲ ਵੀ ਥੋੜਾ ਟਾਈਮ ਹਸਬੈਂਡ ਨਾਲ ਵੀ ਟਾਈਮ ਵੀ ਠੀਕ ਨੇ ਬਟ ਕੰਮ ਵੀ ਬੜਾ ਜਰੂਰੀ ਏ ਨਾ ਆੱਜ ਦੇ ਜਮਾਨੇ ਚ ਬੋਲਦੇ ਨਾ ਕੰਮ ਵੀ ਬੋਤ ਜਾਦਾ ਜਰੂਰੀ ਨੇ।
ਹੂੰ ਕੰਮ ਵੀ ਜਰੂਰੀ ਐ, ਕੰਮ ਦੇ ਬਿਨਾਂ ਤਾ ਕੁੱਛ ਹੋ ਈ ਨੀ ਸਰਦਾ ਰੋਟੀ-ਪਾਨੀ ਕੰਮ ਬਿਨਾਂ ਨੀ ਚੱਲੇਗੀ।
ਸਈ ਗਾੱਲ ਐ। ਅੱਜ-ਕਲ ਤੋ ਖ ਇੰਨਾ ਮੈਂਹ ਮੈਹੰਗਾਈ ਇੰਨੀ ਹੋ ਗਈ ਏ ਨਾ ਕੁੱਛ ਬੋਲ ਈ ਨਈ ਕਰ ਸਕਦੇ ਆਪਾਂ।
ਓ ਤੇ ਲਈ ਓਈ ਏ ਨਾ ਕਿ ਮਤਲਬ ਜਾ ਕੇ ਅਪਨੀ ਰੋਜ਼ਗਾਰੀ ਵੀ ਕਰਨੀ ਐ ਅਪਨੀ ਸੇਹਤ ਦਾ ਵੀ ਧਿਆਨ ਰੱਖਨਾ
ਹਾਂਜੀ, ਅੱਜ-ਕਲ ਤਾਂ ਤੂਸੀ ਦੇਖੋ ਨਾ ਅਪਾਂ ਥੋੜਾ ਜੇਆ ਕੁੱਛ ਓ ਉਤੇ ਦੀ ਚੀਜਾਂ ਖਾ ਲੈਂਦੇ ਅ ਨਾ ਤੁਰੰਤ ਬੀਮਾਰ ਪੈਣਾ ਚਾਲੂ ਹੋ ਜਾਂਦੇ ਐ।
ਉਦੀ ਮਤਲਬ ਏਕ ਟਾਈਮ ਦੀ ਰੋਟੀ ਖਾ ਲੋ, ਉਦੇ ਬਾਦ ਤਬੀਅਤ ਖ਼ਰਾਬ ਹੋ ਜਾਂਦੀ ਐ, ਕੁੱਛ ਪੇਟ ਚ ਦਰਦ ਹੋਨ ਲੱਗ ਤਾਂ ਫੇਰ ਸਵੇਰੇ ਦਿੱਕਤ ਹੋ ਜਾਂਦੀ ਐ, ਫਿਰ ਮਨ ਵੀ ਨੀ ਕਰਦਾ ਫੇਰ ਖਾਣ ਦਾ। ਅੱਜ-ਕਲ ਮਿਲਾਵਟ ਏਨੀ ਜਾਦਾ ਹੋ ਰੀ ਐ। ਬਹੁਤ ਜ਼ਾਦਾ ਐ, ਕਿ ਮਤਲਬ ਈਵਨ ਤੁਸੀਂ ਬਾਹਰ ਦੀ ਦਾਲ ਵੀ ਖਾ ਲੋ। ਓ ਵੀ ਇੰਨੀ ਭਾਰੀ ਲਗਦੀ ਏ। ਲ਼ੇਕਿਨ ਓਈ ਘਰ ਦੀ ਦਾਲ ਖਾਓ। ਦੋ ਕਟ ਟੋਰੀ ਵੀ ਦਾਲ ਖਾਲੋ ਤੇ ਪਤਾ ਨੀ ਲਗੇਗਾ। ਦਾਲ ਖਾਦੀ ਵੀ ਏ ਕਿ ਨੀ ਖਾਦੀ। ਬਾਰ ਦੀ ਇਕ
ਬੋਲੇਆ ਖਾਣਾ ਤੋ ਬੜਾ ਮੁਸ਼ਕਿਲ ਏ। ਚੀ ਮੁਸ਼ਕਿਲ ਐ।
ਹੂੰ, ਬੋਤ ਮੁਸ਼ਕਿਲ ਐ। ਓਈ ਅਪਨੀ ਸੇਹਤ ਵੀ ਮੈਂਨਟੇਨ ਕਰਨਾ। ਰਖਨਾ, ਧਿਆਨ ਰਖਨਾ ਓ ਵੀ ਇਕ ਬੋਤ ਉਹ ਵੱਡਾ ਟਾਸਕ ਬਨ ਚੁੱਕਿਆਂ।
ਸੱਚੀ-ਸੱਚੀ ਦੇਖੋ, ਸੇਹਤ ਠੀਕ ਹੋਏਗੀ ਤੇ ਫੇਰ ਬਾਕੀ ਸਾਰਾ ਕੰਮ ਅਪਨੇ ਆਪ ਹੋ ਜਾਨਾ। ਸੇਹਤ ਈ ਨੀ ਠੀਕ ਏ ਤੋਂ ਅਪਨੀ ਤੋਂ ਫਿਰ ਤੋਂ, ਤੁਸੀ ਕੁੱਛ ਵੀ ਨੀ ਕਰ ਸਕੋਗੇ।
ਹਾਂਜੀ-ਹਾਂਜੀ, ਬਸ।
ਓਈ ਸਿਹਤ ਦੇ ਲਈ ਅੱਜ-ਕਲ੍ਹ ਤੇ ਕੈਂਦੇ ਐ। ਹੁੰਦਾ ਵੀ ਏ, ਪੈਲਾਂ ਦੇ ਟੈਮ ਦੇ ਵਿੱਚ ਲੋਕੀ ਯੋਗਾ ਵਗ਼ੈਰਾ ਬੋਤ ਕਰ ਤੇ ਸੀ। ਸਵਰੇ ਉਠ ਕੇ ਥੋੜ੍ਹਾ ਵਿਆਨਾਮ ਕਰਲੋ, ਬ੍ਰਰੀਥਿੰਗ ਕਰਲੋ। ਸ ਤਾਂ ਫਿਰ ਓਦੇ ਨਾਲ ਅ ਜਿਹੜੀ ਸਿਹਤ ਐ, ਓ ਵੀ ਵਧੀਆ ਰੈਂਦੀ ਐ।
ਹੂੰ, ਸਹੀ ਗੱਲ ਐ। ਪੈਲੇ ਤੋਂ ਵੀ ਕਰ ਲੈਂਦੇ ਸੀਗੇ। ਹੁਨ ਤੋਂ ਕੋਈ ਵੀ ਨੀ ਕਰਦਾ।
ਹੂੰ, ਸਾਡੇ ਵੱਡੇ ਕਹਿੰਦੇ ਸਵੇਰੇ ਉੱਠਣਾ ਚਾਹੀਦਾ ਏ। ਫੇਰ, ਸਵੇਰੇ ਉੱਠ ਕੇ ਥੋੜ੍ਹਾ ਯੋਗ ਪ੍ਰਨਾਂਨੰਮ ਕਰਲੋ ਤਾਂ ਫੇਰ, ਉਹਦੇ ਨਾਲ ਸਿਹਤ ਵੀ ਅੱਛੀ ਰਹਿੰਦੀ ਐ।
ਹਾਂਜੀ। ਨਹੀਂ-ਨਹੀਂ ਹੁੰਦੇ ਨਾ। ਪਹਿਲੇ ਇਹਦੇ ਕਰਕੇ ਤੋਂ ਪਹਿਲੇ ਦੇ ਜਮਾਨੇ ਦੇ ਜਿਹੜੇ ਹੈਗੇ ਆ ਨਾ। ਹੁਣ ਵੀ ਜਿਹੜੇ ਬਜ਼ੁਰਗ ਹੈਗੇ ਆ ਤੁਸੀਂ ਦੇਖਲੋ ਕਿੰਨੇ ਚੁਸਤ ਨੇਗੇ। ਹੁਣ ਵੀ ਇੰਨੀ ਅੱਛੀ ਜੀ ਹਾਂ, ਦੌੜਦੇ ਇੰਨੇ ਫਟਾਫਟ। ਪੰਜਾਬ ਈ ਦੇਖਲੋ ਤੁਸੀਂ, ਮੇਨ। ਪੰਜਾਬ ਦੇ ਕਿਸ ਤਰ੍ਹਾਂ ਦੇ ਉੱਥੇ ਹੈਗੇ, ਏਜਡ ਬੰਦੇ।
ਸਹੀ ਗੱਲ ਐ। ਸਵੇਰੇ ਉੱਠ ਕੇ ਕਰਦੇ ਐ, ਥੋੜ੍ਹਾ ਯੋਗ ਵਗ਼ੈਰਾ ਕਰਦੇ ਨਾ। ਉਹਦੇ ਨਾਲ ਸਿਹਤ ਵੀ ਅੱਛੀ ਰਹਿੰਦੀ ਤਾਂ ਸਵੇਰਤਥ ਦੀ ਜਿਹੜੀ ਹਵਾ ਹੁੰਦੀ, ਉਹ ਵੀ ਤਾਜ਼ੀ ਹੁੰਦੀ ਐ।
ਤਾਜ਼ੀ-ਤਾਜ਼ੀ ਓਈ।
ਬਹੁਤ ਜ਼ਰੂਰੀ ਏ ਸਵੇਰ ਦੀ ਹਵਾ ਵੀ। ਹੁਣ ਉਹਦੇ ਬਾਅਦ ਬਾਰਾਂ ਵਜੇ ਦੇ ਬਾਅਦ ਤਾਂ ਓਈ ਪੋਲਿਊਸ਼ਨ ਗੱਡੀਆਂ ਵਗ਼ੈਰਾ। ਸਾਰੇ ਰੋਡ 'ਚ ਆ ਜਾਂਦੀ ਐ ਤੇ ਉਹਦੇ ਬਾਅਦ ਓਈ, ਜਿਹੜੀ ਹਵਾ ਬਿਲਕੁਲ, ਮੈਲ਼ੀ ਹੋ ਜਾਂਦੀ ਆ ਤੇ ਜੇ
ਸਹੀ ਗੱਲ ਐ। ਅੱਜ-ਕੱਲ੍ਹ ਕਿਸੇ ਨਾ ਬਿਮਾਰੀ ਸਭ ਤੋਂ ਜ਼ਿਆਦਾ, ਜਿਸ ਤਰਾ ਹੁਨ ਏਸੀ ਨੇ, ਇਹ ਕਰ ਦਿੱਤਾ। ਪਹਿਲੇ ਸਾਰੇ, ਫਰੈਸ਼ ਹਵਾ ਲੈਂਦੇ ਸੀਗੇ। ਹੁਣ ਏਸੀ, ਹੁਣ ਸਾਰਿਆਂ ਨੇ ਲਗਾਣਾ ਚਾਲੂ ਕਰਤਾ ਨਾ। ਉਹ ਬਿਮਾਰੀਆਂ ਦਾ ਘਰ ਈ ਬਣ ਗਿਆ ਪੂਰਾ।
ਨਈ, ਜਿੰਨੀ ਜ਼ਿਆਦਾ ਤਰੱਕੀ ਹੋ ਰਹੀ ਐ। ਓਨਾ ਜ਼ਿਆਦਾ ਲੋਕਾਂ ਦੀ ਤਬੀਅਤ ਵੀ ਖ਼ਰਾਬ ਹੋ ਰੀਐ। ਔਰ ਅਪਣੀ ਸਾਹ ਵੀ ਲੈਣਾ ਔਖਾ ਹੋ ਗਿਆ ਲੋਕਾਂ ਦਾ। ਬਾਹਰ ਨਿਕਲੋ ਤਾਂ ਇੰਨਾ ਪੋਲਿਊਸ਼ਨ, ਇੰਨਾ ਪੋਲਿਊਸ਼ਨ ਰਹਿੰਦਾ।
ਉਹੀ-ਉਹੀ ਬਹੁਤ ਜ਼ਿਆਦਾ। ਹੁਣ ਉਹੀ ਹੋ ਰਿਹਾ ਨਾ ਆਪਾਂ ਸਾਈਡ ਕਮਾ ਰੇਆਂ। ਔਰ ਉਸ ਸਾਈਡ ਗਵਾ ਰਹੇਆ।
ਸਹੀ ਗੱਲ। ਕਿਸੇ ਪਾਸੇ ਵੀ ਕ‌ੱਓ ਕਿ ਫ਼ਾਇਦਾ ਹੋ ਰਿਹਾ ਤਾਂ ਫ਼ਾਇਦਾ ਹੋ ਨੀ ਰਿਹਾ। ਲੋਕਾਂ ਨੂੰ ਲੱਗਦਾ ਏ ਕਿ ਹੁਣ ਏ ਸੀ ਆ ਗਏ ਠੰਡੀ-ਠੰਡੀ ਹਵਾਏ ਬਟ, ਓ ਏਸੀ ਜੇੜੀ ਹਵਾ ਹਾਂ ਦੇ ਰੈਆ ਓ ਵੀ ਲੋਕਾਂ ਨੂੰ ਨੀਂ ਪਤਾ ਲੇਕਿਨ, ਓ ਵੀ ਅੱਛੀ ਨੀਂ ਹੈ, ਤੁਸੀਂ ਜਾਂਦਾ ਦੇਰ ਤੱਕ ਏਸੀ ਵਿੱਚ ਬੈ ਜਾਓ
ਸੱਚੀ ਹੁੰਦਾ ਨਾ, ਜੁਆਇੰਟਸ ਪੇਨ ਹੋ ਜਾਂਦੇ ਚਾਲੂ ਹੋ ਜਾਂਦੇ ਆ। ਬੋਤ
ਕੀ ਹੁੰਦੇ ਸੀ, ਪੱਖੇ ਹੁੰਦੇ ਸੀ ਔਰ ਓਹਦੇ ਵਿੱਚ ਤਾਂ ਕਦੇ ਦਰਦ ਵਗੈਰਾ ਕੁਛ ਵੀ ਨੀਂ ਹੁੰਦਾ ਸੀ। ਔਰ ਅਪਣੀ ਸਕਿਨ ਲਈ ਵੀ
ਕਿਵੇਂ ਹੈ ਨਾ, ਪੈਲੇ ਦਾ ਕਿਵੇਂ ਸੀ ਨਾ, ਜੋ ਜੋ ਖੁਰਾਕ ਸੀ ਨਾ ਓ ਪੂਰੀ ਇੱਕਦਮ ਪਿਓਰ ਸੀਗੀ, ਮਿਲਾਵਟ ਕੁਛ ਨਈਂ ਸੀਗਾ। ਤੇ ਹੁਣ ਜੇੜਾ ਮਿਲਾਵਟ ਹੋਇਆ ਨਾ, ਓਦੇ ਨਾਲ ਵੀ ਬੰਦਾ ਅੱਧ ਬੀਮਾਰ ਓਦੇ ਨਾਲ ਹੀਏ। ਤੁਸੀਂ ਹੁਣ ਕੇਲੇ ਦੇਖ ਲਓ ਨਾ ਫਰੂਟ ਦੇਖ ਲਓ ਕਿੰਨਾ ਤੁਸੀਂ ਇੰਜੈਕਸ਼ਨ ਦੇ-ਦੇ ਕੇ ਓ ਉਸਨੂੰ ਪਕਾਉਂਦੇਆਂ।
ਏਹੀ ਕਿਸੇ ਦੇ ਵਿੱਚ ਵੀ ਕਹੋ ਕਿ ਮਿਲਾਵਟ ਨਈਂ ਐ ਯਾ ਤਾਂ ਸਾਰੀ ਚੀਜ਼ਾਂ ਪਿਓਰ ਹੈ ਕੋਈ ਵੀ ਚੀਜ਼ ਪਿਓਰ ਨਈਂ, ਜੇੜਾ ਆਪਾਂ ਸਾਹ ਵੀ ਲੈਂਦੇਆਂ, ਓ ਹਵਾ ਵੀ ਪਿਓਰ ਨਈਂ। ਖਾਣਾ ਤਾਂ ਪਿਓਰ ਹੈ ਹੀ ਨਈ, ਪਾਣੀ ਪਿਓਰ ਨਈਂ ਹੈ ਕਈ ਇੱਥੇ ਵੀ ਕਿਸੇ ਪਾਸੇ ਵੀ ਪਿਓਰਟੀ ਨਈਂ ਐ। ਬੱਚੇਆਂ ਨੂੰ ਵੀ ਸੋਚੋ ਤਾਂ ਮਤਲਬ ਆਪਾਂ ਸੋਚ ਤੇ ਵੀ ਐ ਬੱਚਿਆਂ ਨੂੰ ਵੀ ਕਿੰਨਾ ਕਿਸ-ਕਿਸ ਚੀਜ਼ਾਂ ਤੋਂ ਤੁਸੀਂ ਦੂਰ ਰੱਖੋਗੇ। ਬਾਹਰ ਦੀ ਚੀ ਜਾਂ ਆਪਾਂ ਨਮਕ, ਦਾਲ, ਚਾਵਲ ਓ ਸਭ, ਘਰੇ ਤਾਂ ਬਣਾ ਨਈਂ ਸਕਦੇ। ਤੇ ਹੁਣ ਆਪਾਂ ਪਕਾ ਸਕਦੇ ਆਂ ਲੇਕਿਨ ਬਣਾ ਤਾਂ ਨਈਂ ਸਕਦੇ। ਹੁਣ ਏਨੀ ਜਾਦਾ ਮਤਲਬ ਲੋਕਾਂ ਦੀ ਤਾਦਾਦ ਵੀ ਵੱਧੀ ਜਾਂਦੀਏ, ਜੇੜੇ ਹੈਗੇ ਕਿਸਾਨ ਹੈ, ਓਨਾਂ ਨੂੰ ਵੀ ਕੀ ਕਰਨਾ ਪੈ ਰੇਆ ਓਨਾਂ ਨੂੰ ਓਹੀ ਸਭ ਫਰਟੀਲਾਈਜ਼ਰ ਓਹ ਸਭ ਦਵਾਈਆਂ ਦਵਾਈਆਂ ਪਾ ਕੇ ਓਤਾਂ
ਓਈ ਓਈ ਬਨਾਣ ਓਈ ਕਰਨਾ ਪੈ ਰੇਆ। ਓਨਾਂ ਨੂੰ ਵੀ ਤਾਂ ਇਨਕਮ ਏਦੇ ਤੋਂ ਹੀਏ। ਓਨਾਂ ਦੀ ਫਸਲਾਂ ਖਰਾਬ ਹੋ ਗਈ ਤੇ ਫਿਰ ਓਵੀ ਵਿਚਾਰੇ ਏਦਾਂ ਹੀ ਰੁਲੇਗੇ। ਜੇੜੀ ਇੰਨੀ ਮਿਹਨਤ ਕਰਦੇ, ਓ। ਖੇਤਾਂ ਚ ਲੇਕਿਣ ਫਿਰ ਵੀ ਲੇਕ ਹੁੰਦਾ ਨਾ, ਕਿ ਅੱਧ ਅ ਕੇ ਜਾ ਕੇ ਬੋਡੀ ਨੂੰ ਨੁਕਸਾਨ ਕਰਦੈ, ਬਹੋਤ ਜਾਦਾ ਓ ਚੀਜਾ।
ਮੌਸਮ ਦਾ ਵੀ ਕੁਛ ਪਤਾ ਨਈਂ ਲੱਗਦਾ, ਜਦੋਂ ਜਦੋਂ ਮੀਂਹ ਪੈਣਾ ਹੋਂਦਾ ਤਾਂ ਓਸ ਟੈਮ ਮੀਂਹ ਨੀ ਪੈਂਦਾ, ਕੁਛ ਹੈ ਹੀ ਨੀ ਫਸਲ ਫਸਲਾਂ ਵੀ ਖਰਾਬ ਹੋ ਜਾਂਦੀ ਏ, ਫੇਰ ਓਨਾਂ ਨੂੰ ਅਲੱਗ ਤੋਂ ਪਾਣੀ ਲੈਣਾ ਪੈਂਦਾ ਕਰਨਾ
ਪਰ ਇਸ ਇਸ ਵਾਰ ਇਸ ਸਾਈਡ ਇਸ ਤਰ੍ਹਾਂ ਹੀ ਹੋਇਆ ਨਾ ਮਹਾਰਾਸ਼ਟਰਾਂ ਦੇ ਵਿੱਚ ਕਿ ਜਦੋਂ ਮਈ ਦੇ ਵਿੱਚ ਕਦੋਂ ਬੋਲਦੇ ਨਾ ਮੀਂਹ ਪਿਆ ਹੀ ਨਈਂ, ਆ ਅੱਜ ਤੱਕ ਨੀਂ ਪੇਆ। ਉਸ ਟਾਈਮ ਚ ਮੀਂਹ ਪੈ ਰੇਆ ਸੀਗਾ, ਮਈ ਦੇ ਵਿੱਚ।
ਨੀਂ ਓਹੀ ਨਾ ਜਿੱਥੇ ਪਾਸੇ ਮਤਲਬ ਜਿਸ ਟੈਮ ਮੀਂਹ ਪੈਂਦਾ, ਉਸ ਟਾਈਮ ਉਸ ਜਗ੍ਹਾ ਚ ਮੀਂਹ ਨੀਂ ਪੈਰਾ ਆਪਾਂ ਵੀ ਹਜੇ ਘੁੰਮ ਕੇ ਆਏ ਸੀ, ਅਪਣਾ ਗੁਰਕੀ ਘੁੰਮ ਕੇ ਆਏ ਸੀ ਤਾਂ ਉਸ ਟਾਈਮ ਜੇੜੀ ਆ ਉਥੇ ਫਰੂਟਸ ਵਗੈਰਾ ਹੁੰਦੇ ਨੇ ਉਂਨਾਂ ਦੀ ਫਸਲਾਂ ਵਗੈਰਾ ਤੋਂ ਹੀ ਬੇਚਾਰੇ ਸਾਰੇ ਹੀ ਪਰੇਸ਼ਾਨ ਸੀ ਜਿਨਾਂ ਦਾ ਰੋਜ਼ੀ ਪਾਣੀ ਮਤਲਬ ਹੀ ਉਨਾਂ ਦੇ ਉੱਤੇ ਹੀ ਹੁੰਦੈ ਕਿ ਮੀਂਹ ਨੀ ਪੈ ਰੇਆ ਤਾਂ, ਫੇਰ ਉਨਾਂ ਦਾ ਕੰਮ ਰੁਕ ਜਾਂਦੈ।
ਸਈ ਗੱਲ ਐ ਹੁੰਦਾ ਨਾ ਕੰਮ ਰੁਕ ਜਾਂਦੈ, ਪੂਰਾ ਈ। ਮੀਂਹ ਨਈਂ ਪਏਗਾ ਤਾਂ ਓ ਪਾਣੀ ਕਿੱਥੋਂ ਹੋ ਬੇਚਾਰੇ ਪਾਏਗੇ, ਫੇਰ ਓਹ ਜੇ ਜੇੜੀ ਫਸਲ ਨੂੰ ਜਾਦਾ ਪਾਣੀ ਲੱਗਦੈ ਨਾ, ਤੇ ਓਹਨੂੰ ਓ
ਓਨਾਂ ਦੇ ਲਈ ਤਾਂ ਬਹੋਂਤ ਜ਼ਾਦਾ ਔਖੈ, ਸਾਰੀ ਚੀਜ਼ਾਂ ਦੇ ਨਾਲ ਜੁੜੇ ਹੋਈਐ। ਫਸਲਾਂ ਨੀ ਐ ਤਾਂ ਬ ਬੰਦਾ ਖਾਏਗਾ ਕੀ? ਹਾਂ ਮਤਲਬ ਬਾਰ ਵੀ ਨਿਕਲ ਰੇਆ ਤਾਂ ਜੇੜੀਆ ਓਵੀ ਨਈ ਐ। ਬਸ ਜਿੰਨਾ ਕੁਛ ਹੈਗਾ ਐ ਓਦੇ ਵਿੱਚ ਕੁਛ ਨਾ ਕੁਛ ਕਰਨਾ ਪਏਗਾ। ਅਪਨਾ ਧੇਆਨ ਰੱਖੋ।
ਬਿਨ ਮੌਸਮ ਮੀਂ ਆਂਦਾ ਐ ਨਾ ਓ ਬਿਮਾਰੀ ਦਾ ਘਰ ਐ, ਓ ਫਸਲਾਂ ਵੀ ਖਰਾਬ ਕਰ ਦੇਂਦਾ ਐ। ਓਵੇਂ ਇਨਸਾਨਾਂ ਨੂੰ ਵੀ ਬਿਮਾਰ ਤੇ ਕਰ ਦੇਂਦਾ ਪੂਰਾ। ਠੀਕ ਏ। ਹੁਨ ਤੁਸੀ ਇਸ ਵਾਰ ਦੇ ਦੇਖੇ ਹੋਣੇ। ਹਾਂ ਏ ਜੇੜੇ ਹਲਵਾਣੇ ਆਂਦੇ ਵੋਟਰ ਮੇਲਨ।
ਹੂਂ ਹੂਂ ਹੂੰ ਹੂੰ, ਓ ਤਾਂ ਇੰਜੈਕਸ਼ਨ ਪਾ ਪਾ ਕੇ ਇੰਜੈਕਸ਼ਨ ਪਾ ਪਾ ਕੇ ਓਨੂੰ ਲਾਲ ਕਰੀ ਜਾਂਦੇ ਨੇ ਔਰ ਓ ਵੀ ਅੱਜਕੱਲ ਤਾਂ ਚਲੋ ਬਚ ਮਤਲਬ ਵੱਡੇਆਂ ਲਈ ਤਾਂ ਸਾਡੀ ਇਮਿਊਨਿਟੀ ਏਨੀ ਹੁੰਦੀ ਐ ਕਿ ਆਪਾਂ ਫੇਰ ਵੀ ਓਨੂੰ ਝੀਲ ਸਕਦੇ। ਹੁਣ ਜੇੜੇ ਬੱਚੇਆਂ ਨੂੰ ਦੇਣਾ ਐਨਾ ਡਰ ਲੱਗ ਕਿ ਬੱਚੇ ਨੂੰ ਵੀ ਕਿੱਦਾਂ ਦੇਈਏ? ਦੇਈਏ ਵੀ ਤਾ ਕਯਾ ਦੇ ਹੁਣ ਬੱਚੇ ਨੂੰ ਫਰੂਟਸ ਵੀ ਤਾ ਦੇਣੇ ਈ ਐਨਾ ਬੱਚਾ ਵਿਚਾਰਾ ਕੀ, ਮਤਲਬ ਮਾਂ ਪੇਓ ਤਾਂ ਐ ਸੋਚਾਂ ਚ ਪੈ ਜਾਂਦੇ ਬੱਚੇ ਨੂੰ ਦੇਈਏ ਤਾਂ ਕੀ ਦੇਈਏ? ਹੁਨ ਮੇਰਾ ਬੱਚਾ ਛੋਟਾ ਹੈਗਾ ਐ। ਔਰ ਐਸਾ ਜਾਂ ਸੁਣ ਕੇ ਤਾਂ ਮੈਨੂੰ ਆ ਲੱਗਦਾ ਐ ਕਿ ਮੈਂ ਅਪਨੇ ਬੱਚੇ ਨੂੰ ਦਵਾਂ ਤੇ ਕੀ ਦਵਾਂ ਹਨਾ, ਐਨਾ ਐਨਾ ਡਰ ਲਗਦਾ ਐ।
ਹੁਨ ਕਿਸੇ ਨਾ ਅੱਜ ਕਲ ਦੇ ਬੱਚੇ ਬੜੇ ਫਰੂਟ ਖਾ ਕੇ ਬੜੇ ਖੁਸ਼ ਹੁੰਦੇ ਨੇ। ਜੋ ਮਿਲਾਵਟ ਆ ਰੀ ਐ ਨਾ ਓਦੇ ਨਾਲ ਤੋ ਥੋੜਾ ਡਰ ਲੱਗਣ ਲੱਗ ਗੇਆ। ਹੁਣ ਕੀ ਕਰੇ ਬੰਦਾ? ਕਿ ਸਾਨ ਦੇਣਾ ਚਾਈਦਾ ਕਿ ਨੀ ਦੇਣਾ ਚਾਈ, ਮੇਰੀ ਕੁੜੀ ਨੂੰ ਵੋਟਰ ਮੇਲਨ ਇੰਨਾ ਪਸੰਦ ਸੀਗਾ ਬਟ ਜਦੋਂਦਾ ਦਾ ਓ ਵੋਟ ਟਰ ਮੇਲਨ ਤੇ ਇਨਾ ਹੋਏਆ ਨਾ ਤਦ ਦਾ ਓਨੇ ਓ ਬੋਲਦੇ ਨਾ ਦਿਲ ਤੋਂ ਉਤਰ ਗੇਆ ਓਦੇ ਹੁਨ ਤੋ, ਓ ਕੇਂਦੀ ਮੰਮਾ ਨਈ ਬੀ ਹੁਨ ਖਾਨਾ।
ਹੁੰ। ਦਿੱਕਤਾਂ ਆ ਰੀ ਐ ਨਾ ਕਿ ਮਤਲਬ ਕੀ ਕਰ ਰੇ ਨੇ ਇੰਜੈਕਸ਼ਨ ਵਗੈਰਾ ਪਾ ਰੇ ਨੇ ਓਨੂੰ ਉਪਯੋਗ ਕਰ ਰਏ ਨੇ ਕਿ ਨਈ ਕਰ ਰੇ ਨੇ। ਓਨ ਸਭ ਨੀ ਕਰਨਾ ਚਾਈਦਾ ਬਬਾ ਜੇੜਾ ਬੰਦਾ ਕਰ ਵੀ ਰੇਆ ਐ ਓ ਦੂਜੇ ਦੇ ਬਾਰੇ ਈ ਨੀ ਸੋਚ ਜਦੋਂ ਪੈਲਾਂ ਦੇ ਟਾਈਮ ਵਿੱਚ ਲੋਕੀ ਇੱਕ ਦੂਜੇ ਦੇ ਬਾਰੇ ਸੋਚਦੇ ਸੀ। ਹੁਨ ਤਾਂ ਕੋਈ ਇੱਕ ਦੂਜੇ ਦੇ ਬਾਰੇ ਸੋਚਦਾ ਈ ਨਈ ਐ। ਬਸ ਪੈਸਾ ਕਮਾਣੈ ਪੈਸਾ ਪੈਸਾ ਕਮਾਨਾ ਐ। ਬਾਕੀ ਦੂਜੇਆਂ ਦੀ ਸਵਾਸਥ ਬਾਰੇ ਕਿਸੇ ਨੂੰ ਕੁੱਛ ਲੈਣਾ ਦੇਣਾ ਨਈ ਏ। ਬਸ ਲੋਕਾਂ ਨੂੰ ਪੈਸਾ ਕਮਾਨਾ ਐ ਕਿ ਪੈਸਾ ਕਮਾਈ ਜਾਓ।
ਜੋ ਅੱਜ ਕੱਲ ਦੀ ਮੈਹੰਗਾਈ ਐ ਨਾ, ਬਸ ਲੋ ਓਨਾਂ ਨੂੰ ਏ ਲੱਗਦਾ ਕਿ ਅਸੀ ਬਸ ਪੈਸਾ ਕਮਾਏ।
ਹੂੰ। ਓਈ ਦਿੱਕਤ ਐ। ਪੈਲਾਂ ਦੇ ਟਾਈਮ ਵਿੱਚ ਏਦਾਂ ਦਾ ਨੀ ਸੀ। ਪੈਲਾਂ ਦੇ ਟਾਈਮ ਵਿੱਚ ਲੋਕੀ ਘੱਟ ਕਮਾਂਦੇ ਸੀ ਜਾਦਾ ਲੋਕ ਲੋਕਾਂ ਨਾਲ ਬਨਾ ਕੇ ਰੱਖਦੇ ਸੀ। ਓਨਾਂ ਦੇ ਲਈ ਮਤਲਬ ਅ ਜੇੜੇ ਰਿਲੇਸ਼ਨਸ ਐ ਓ ਜਾਦਾ ਵਧੀਆ ਹੋਨੇ ਚਾਈਦੇ। ਤੋ ਜਾਦਾ ਸਵਾਸਥ ਅੱਛਾ ਹੋਣਾ ਚਾਈਦਾ। ਕਿਸੇ ਨੂੰ ਕਿਸੇ ਦੇ ਬਾਰੇ ਮਤਲਬ ਕੁੱਛ ਵੀ ਗਲਤ ਨੀ ਸੋਚਦੇ ਸੀ।
ਸਈ ਗੱਲ ਐ। ਅੱਜ ਕੱਲ ਤੋ ਸਾਰੇ ਓ ਪੁੱਠਾ ਈ ਸੋਚਦੇ।
ਹੂੰ। ਤੇ
ਇੱਕ ਦੂਜੇ ਬਾਰੇ ਸਾਰੇਆਂ ਨੇ ਕਿਸੇ ਨਾ ਪੁੱਠਾ ਈ ਸੋਚਨਾ ਐ। ਕੋਈ ਸਿੱਧਾ ਸੋਚਦਾ ਈ ਸੱਚੀ ਨੀ ਸੋਚਦੇ।
ਕੁੱਛ ਨੀ ਸੋਚਦੇ। ਓਈਓ ਲੋਕੀ ਅਪਣੇ ਬਾਰੇ ਨੀ ਸੋਚਦੇ ਹੁਨ ਐ ਕਿ ਚਲੋ ਪੈਲਾਂ ਤੇ ਟਾਈਮ ਦੇ ਵਿੱਚ ਐ ਕਿ ਹੁਨ ਜਦੋਂ ਵੀ ਵੋਕ ਕਰਨ ਜਾਓ ਤਾਂ ਵੇਖੋ ਕੋਈ ਨਾ ਹੋਏ ਨਾ ਹੋਏ ਲੇ ਕਿਨ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਹਮੇਸ਼ਾ ਹੁੰਦੇ ਨੇ ਉੱਥੇ ਵੋਕ ਵਗੈਰਾ ਵੀ ਕਰਦੇ ਨੇ ਅਪਨਾ ਯੋਗਾ ਵੀ ਕਰਦੇ ਨੇ, ਸਵੇਰ ਦੀ ਹਵਾ ਉਨਾਂ ਨੂੰ ਬੋਤ ਅੱਛਾ ਲੱਗਦਾ ਮੈਂ ਬੋਤ ਬਜ਼ੁਰਗਾਂ ਨੂੰ ਵੇਖਿਆ ਮੈਂ ਜਾਨੀ ਆ ਵੋਕ ਕਰਨ। ਤਾਂ ਮਤਲੱਬ ਮੈਂ ਵੇਖਿਆ ਐ ਕਿ ਜਾਦਾ ਬੱਚਿਆਂ ਤੋਂ ਜਾਦਾ ਸਾਡੇ ਨੌਜਵਾਨਾਂ ਤੋਂ ਜਾਦਾ ਤਾਂ ਬਜ਼ੁਰਗ ਹੁੰਦੇ ਨੇ ਅਪਨੀ ਖੁੱਲੀ ਹਵਾ ਵਿੱਚ ਸਾਸ ਸਾਹ ਲੈਂਦੇ ਨੇ। ਅਪਨਾ ਯੋਗਾ ਵਗੈਰਾ ਕਰਦੇ ਨੇ ਖੁਸ਼ ਰਹਿੰਦੇ ਨੇ ਉਹਨਾਂ ਦੀ ਜੇੜਾ ਸਵਾਸਥ ਹੈ ਹਜੇ ਵੀ ਬੋਤ ਅੱ
ਬੋਤ ਅੱਛਾ ਨਾ ਸੱਚੀ ਗੱਲ ਐ ਹੁਣ ਮੇਰੀ ਨਾਨੀ ਸੱਸ ਨੇ ਉਹ ਵੀ ਹੁਣ ਤੁਸੀਂ ਬੋਲੋਗੇ ਨਾਈਂਟੀ ਤੋਂ ਆ ਰਹੇ ਨਾਈਂਟੀ ਤੱਕ ਤੋਂ ਹੋ ਚੁੱਕੇ ਨੇ ਪਰ ਇੰਨੇ ਤਗੜੈ ਹੈ ਨਾ ਅਪਨਾ ਕੰਮ ਅਪਨਾ ਬੋਲਿਆ ਨਾ ਡਰੈਸ ਉਹ ਬਾਈ ਤੋਂ ਧਲਾਉਂਦੇ ਹੀ ਨੀ ਐ ਉਹ ਬੋਲ ਮੈਂ ਆਪ ਅਪਨਾ ਕਰਲਾ ਕਰਾਂਗੀ ਪੂਰਾ।
ਓ ਅਪਨਾ-ਅਪਨਾ ਕੰਮ ਵੀ ਉ ਨਾ ਇੰਨੇ ਹਜੇ ਵੀ ਜੋਗੇ ਹੈਗੇ ਨੇ ਕਿ ਉਹ ਅਪਨਾ ਕੰਮ ਸਾਰਾ ਕਰ ਸਕਦੇ ਨੇ ਔਰ ਆਪ ਪਰ ਮਤਲੱਬ ਇਸ ਟਾਈਮ ਏਦਾਂ ਹੋ ਜਾਂਦਾ ਐ ਕਿ ਸਾਨੂੰ ਇੱਕ ਟਾਈਮ ਦੇ ਬਾਦ ਥੋੜਾ ਲੱਗਦਾ ਕਿ ਹੁਣ ਸਾਡਾ ਰੈਸਟ ਕਰ ਲੈਣਾ ਚਾਈ
ਰੈਸਟ ਕਰਨਾ ਚਾਈਦਾ ਸੱਚੀ-ਸੱਚੀ ਗੱਲ ਏ ਥੋੜਾ ਪਰ ਹੁੰਦੀ ਜੋ ਹੈ ਨਾ ਜਨਰੇਸ਼ਨ ਉਹ ਥੋੜ੍ਹਾ ਇੱਕ ਕੰਮ ਕਰਕੇ ਨਾ ਥੱਕ ਜਾਂਦੀ ਪਈ ਏ ਥੱਕ ਜੇ
ਹੁਣ ਜਿੱਦਾਂ ਸਾਡੇ ਮਾਂ ਪਿਓ ਵੀ ਐ ਮਤਲੱਬ ਆਪਾਂ ਉਹਨਾਂ ਨੂੰ ਵੇਖਿਆ ਸਾਡੇ ਤੋਂ ਡਬਲ ਕੰਮ ਕਰ ਅਸੀ ਫੇਰ ਵੀ ਨੀ ਥੱਕਦੇ ਸੀ ਹੁਣ ਮੈਂ ਅਪਨੇ ਆਪ ਨੂੰ ਵੇਖਦੀ ਆ ਕਿ ਉਨਾਂ ਤੋਂ ਅੱਧਾ ਕੰਮ ਕਰਦੀ ਆ ਔਰ ਇੰਨੀ ਛੇਤੀ ਆਪਣੀ ਮੰਮਾ ਨੂੰ ਵੇਖਦੀ ਹਾਂ ਮਤਲੱਬ ਉਹ ਤਾਂ ਬਿਲਕੁੱਲ ਪੂਰੇ ਜੁਆਇੰਟ ਫੈਮਿਲੀ ਚ ਰਏ ਇਹ ਸਭ ਕਿ ਕੀਤਾ ਔਰ ਉਹ ਮਤਲੱਬ ਥੱਕਦੇ ਨੀ ਸੀ ਹੁਣ ਆਪਾਂ ਅੱਧਾਂ ਕੰਮ ਕਰਕੇ ਥੱਕ ਜਾਂਦੇ।
ਨਈ-ਨਈ ਸੀ ਐ ਉਹ ਤਾਂ ਹੈ ਹੀ ਐ।
ਉਹੀ ਖਾਨ ਪੀਨ ਹਮ ਉਹੀ ਹੁੰਦਾ ਹੈ ਕਿ ਖਾਨ ਔਰ ਉਸ ਟਾਈਮ ਪਿਉਰਿਟੀ ਮਤਲੱਬ ਅੱਛਾ ਰੋਟੀ ਪਾਨੀ ਉਨਾਂ ਨੂੰ ਮਿਲ ਦਾ ਸੀ ਬਾਕੀ ਇਹ ਲੋਕੀ ਅਪਨਾ ਧਿਆਨ ਰੱਖਦੇ ਸੀ ਆਪਣਾ ਸਵੇਰੇ ਉੱਠਣਾ ਅਪਨਾ ਯੋਗਾ ਵਗੈਰਾ ਕਰਨਾ ਸਵੇਰ ਦੀ ਹਵਾ ਲੈਣਾ। ਸਵੇਰ ਤੋਂ ਉੱਠਣ ਦੇ ਬੋਹਤ ਸਾਰੇ ਮਤਲੱਬ ਫਾਇਦੇ ਵੀ ਹੈਗੇ ਨੇ ਬੰਦਾ ਦੇ ਮਤਲੱਬ ਹਾਂ ਬੰਦਾ ਅਪਨਾ ਆਰਾਮ ਨਾਲ ਅਪਨਾ ਅਪਨੇ ਉੱਤੇ ਧਿਆਨ ਦੇ ਸਕਦਾ ਹੈ ਅਗਰ ਉਹ ਤੇ ਧਿਆਨ ਦੇਗਾ ਤਾਂ ਅਪਨੇ ਬੱਚਿਆਂ ਦੇ ਵੱਲ ਜਾਦਾ ਹੋਰ ਅੱਛੇ ਤਰੀਕੇ ਨਾਲ ਉਨਾਂ ਦਾ ਧਿਆਨ ਰੱਖ ਸਕਦਾ, ਘਰ ਦਾ ਧਿਆਨ ਰੱਖ ਸਕਦਾ।
ਪਾ ਹੁਨ ਅਪਨਾ ਧਿਆਨ ਦੇਵਾਂਗੇ ਨਾ ਤਾਂ ਬੱਚੇ ਫੇਰ ਅਪਨਾ ਉਹ ਵੀ ਸਾਨੂੰ ਦੇਖ ਕੇ ਉਹ ਅਪਨਾ ਧਿਆਨ ਦੇਣਾ ਚਾਲੂ ਕਰੇਗੇ।
ਬਸ-ਬਸ ਉਹੀ ਗੱਲ ਐ ਕਿ ਲੋਕਾਂ ਨੂੰ ਲੱਗਦਾ ਨਾ ਕਿ ਆਪਾਂ ਧਿਆਨ ਰੱਖ ਲਾਂਗੇ ਲੇਕਿਨ ਜਦੋਂ ਅਪਨੇ ਜੋਗੀ ਰਹੋਗੇ, ਤੁਸੀਂ ਅਪਨਾ ਧਿਆਨ ਰੱਖੋ